ਹਾਂਜੀ, ਸਤਿ ਸ੍ਰੀ ਅਕਾਲ।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
ਵਧੀਆ ਜੀ, ਮਿਹਰਬਾਨੀ ਏ ਜੀ, ਤੁਸੀਂ ਸੁਣਾਓ?
ਬਸ ਵਧੀਆ, ਕੀ ਕਰਦੇ ਪਏ ਓ?
ਕੁਛ ਨਹੀਂ ਜੀ, ਬੈਠੇ ਪੇ ਆਂ।
ਅੱਛਾ, ਹੋਰ ਘਰ ਸਭ ਠੀਕ ਮੰਮੀ-ਡੈਡੀ ਵਗੈਰਾ?
ਹਾਂਜੀ-ਹਾਂਜੀ, ਸਭ ਵਧੀਆ, ਮੰਮੀ ਜੀ ਦੀ ਥੋੜ੍ਹੀ ਤਬੀਅਤ ਖ਼ਰਾਬ ਸੀ ਤੇ ਹੁਣ ਡਾਕਟਰ ਨੂੰ ਦਿਖਾ, ਕੁਛ ਨੀ ਲੱਤਾਂ ਪੀੜ ਹੁੰਦੀਆ ਸੀ ਮੰਮੀ ਦੀ, ਪੂਰਾ ਦਿਨ ਲੱਗੇ ਰਹਿੰਦੇ ਨੇ ਸਾਫ਼-ਸਫ਼ਾਈ
ਹਾਂਜੀ-ਹਾਂਜੀ, ਅੱਜ-ਕਲ ਬੜਾ ਲੱਤਾਂ ਦਾ ਚੱਕਰ ਆ ਰਾ।
ਹਾਂ, ਤੇ ਉਹਨਾਂ ਦੇ ਜੋੜੇ ਪੀੜ ਹੁੰਦੇ ਸੀ।
ਹਾਂਜੀ, ਮੇਰੀ ਮਾਸੀ ਸੀ ਉਹ ਖੜੇ ਰਹਿੰਦੇ ਸੀ ਉਹ ਵੀ। ਉਹਨਾਂ ਦੇ ਨਾ ਲੱਤਾਂ ਤੇ ਪਤਾ ਨੀ ਕੀ ਹੋਗਿਆ, ਮੈਂ ਪੈਰ'ਚ ਨਾ ਨਸਾਂ-ਨਸਾਂ ਜੰਮਣ ਲੱਗੀਆਂ। ਇੱਕਦਮ ਨੀਲਾ-ਨੀਲਾ, ਹਾਂਜੀ ਅੱਛਾ-ਅੱਛਾ, ਪੂਰਾ ਪੈਰ ਦੀਆਂ ਨਸਾਂ ਉਹਨਾਂ ਦੀਆਂ ਇਕਦਮ ਨੀਲੀਆਂ ਤੇ ਫੇਰ, ਉਹਨਾਂ ਦਾ ਤੇ ਬੜਾ ਹੀ ਬੁਰਾ ਹਾਲ ਹੋਇਆ।
ਓ ਤਾਂ, ਵੈਰੀ ਕੋਸ ਵੇਨ ਤਾਂ ਹੋ ਸਕਦਾ ਕਿ ਕੋਈ ਬਲੌਕੇਜ ਹੋਏ, ਜਾਂ ਫਿਰ ਕੋਈ ਤੁਹਾਡੀ ਆਰਟਰੀ ਵਗੈਰਾ ਯਾਂ ਕੋਈ ਬਲੌਕ ਹੋ ਜੋਨਾ ਦਿਲ 'ਚ, ਤੇ ਤਾਂ ਉਹ ਵੈਰੀਕੋਸ ਵੇਨਸ ਹੁੰਦੀਆਂ।
ਹਾਂਜੀ, ਫੇਰ ਉਹ ਤਾਂ ਹੁੰਦੀਆਂ ਨਾ ਮਤਲਬ ਮੈਂ ਸੁਣਿਆ, ਕਿ ਕਿਉਂਕਿ ਫਿਰ ਖੂਨ ਜਿਹੜਾ ਹੁੰਦਾ ਦੋਰਾ ਨਹੀਂ ਕਰਦਾ।
ਬੋਤ ਜ਼ਿਆਦਾ ਦੇਰ ਨਾ ਖੜੇ ਰਹਿਣ ਦੇ ਨਾਲ ਵੀ, ਉਹ ਵੈਰੀਕੋਸ ਵੇਨਸ
ਹਾਂਜੀ-ਹਾਂਜੀ, ਹਾਂਜੀ, ਤੇ ਕੀ ਕਹਿੰਦੇ ਆ ਉਹਨਾਂ ਦਾ ਖੂਨ ਜ਼ਿਆਦਾ ਦੌਰਾ ਵੀ ਨਹੀਂ ਕਰਦਾ ਸੀ, ਤੇ ਉੱਥੇ ਜਿੱਥੇ-ਜਿੱਥੇ ਨਹੀਂ ਕਰਦਾ ਸੀ, ਉੱਥੇ-ਉੱਥੇ ਇੰਨਾ ਜ਼ਿਆਦਾ ਉਹ ਹੋਣਾ ਸਟਾਰਟ ਹੋਗਿਆ। ਫਿਰ ਉਹਨਾਂ ਨੂੰ ਬੜੀ ਪਰੇਸ਼ਾਨੀ ਆਈ, ਉਹਨਾਂ ਨੇ ਇੰਨੇ ਡਾਕਟਰਸ ਦਿਖਾਏ ਇੰਨਿਆਂ ਨੂੰ ਤੇ ਫੇਰ, ਉਹਨਾਂ ਵੀ ਘਰ ਮਤਲਬ ਕੋਈ ਕੁੜੀ ਨੀ ਸੀ ਬਣਾਣ ਵਾਲੀ ਰੋਟੀ ਵਗੈਰਾ। ਤੇ ਇਕੱਲੇ ਉਹਨਾਂ ਨੇ ਕੰਮ ਕਰਨਾ, ਤੇ ਬੜਾ ਹੀ ਉਹਨਾ ਨੂੰ ਮੁਸ਼ਕਿਲ ਹੋਈ। ਫਿਰ ਡਾਕਟਰ ਨੇ ਨਾ ਉਹਨਾਂ ਨੂੰ, ਸੁਜੈਸਟ ਕੀਤਾ ਬੋਲੇ ਕਿ ਚਲੋ ਤੁਸੀਂ ਨਾ ਓਪਰੇਸ਼ਨ ਕਰਵਾਲੋ, ਕਿਉਂਕਿ ਤੁਹਾਡਾ ਕੁਛ ਜ਼ਿਆਦਾ ਹੀ ਹੈ, ਉਹ ਜ਼ਿਆਦਾ ਸੀ
ਅੱਛਾ-ਅੱਛਾ।
ਤੇ ਉਹਨਾਂ ਦੀ ਨਾ ਲੱਤ ਦਾ ਓਪਰੇਸ਼ਨ ਹੋਇਆ, ਉਹਨਾਂ ਨੇ ਖੂਨ ਕੱਢਿਆ। ਤੇ ਇਕਦਮ ਕਾਲਾ ਨਿਕਲਿਆ, ਇੱਕਦਮ। ਗੰਦਾ ਖੁਨ ਹੁੰਦਾ, ਜਿਹੜਾ ਰੁੱਕ ਗੇਦਾ ਹੁੰਦਾ।
ਹਾਂਜੀ।
ਗਾ ਸੀ ਫਿਰ ਇੰਨੇ ਸਾਲ ਹੋ ਗਏ ਆਂ, ਹਜੇ ਤੱਕ ਵੀ ਅਗਰ ਉਹ ਜਦੋਂ ਕੰਮ ਕਰਦੇ ਆ ਖੜੇ ਹੋਣ ਵਾਲਾ। ਹਮ
ਜੀ।
ਤੇ ਉਹ ਲੱਤ ਦੇ ਉੱਤੇ ਨਾ ਉਹ ਪਾਂਦੇ ਆ, ਉਹ ਆਂਦੀ ਐ ਕੀ ਕਹਿੰਦੇ ਨੇ, ਹਾਂਜੀ-ਹਾਂਜੀ, ਸਟੋਕਿੰਗਸ ਜੀ ਹੁੰਦੀਆ, ਤੇ ਜਿਹੜੀ ਲ ਹਾਂਜੀ, ਜਿਹੜੀ ਲੱਤ ਦੇ ਵਿੱਚ ਦਰਦ ਹੁੰਦੀ ਆ ਨ ਜਿੱਥੇ ਪ੍ਰੋਬਲਮ ਹੁੰਦੀ ਆ।
ਹਾਂਜੀ।
ਤੇ ਉਹਦੇ'ਚ ਪਾਣੀ ਹੁੰਦੀ ਆ, ਉਹ।
ਜੀ।
ਫੇਰ ਉਹ ਹੁਣ ਜਦੋਂ ਵੀ ਕਰਦੇ ਆ ਤੇ ਉਹਨੂੰ ਪਾਉਂਦੇ ਆ
ਮੇਰੀ ਮੰਮਾ ਦੇ ਤੇ ਘੁਟਨਿਆਂ 'ਚ ਜੋੜਿਆਂ 'ਚ ਬੜੀ ਦਰਦ ਹੁੰਦੀ ਹੈ ਮੰਮੀ ਤੇ
ਅੱਛਾ ਅੱਛਾ
ਤੇ ਪਾਪਾ ਦੇ ਕਮਰ 'ਚ ਦਰਦ ਬੜੀ ਰਹਿੰਦੀ ਹੈ ਪਤਾ ਨੀ ਕਿਉਂ
ਹਾਂ ਨਾਲੇ ਅੱਜ ਕੱਲ੍ਹ ਫੇਰ ਸਾਰਾ ਦਿਨ ਬੈਠੇ ਰਹਿਣਾ ਅੱਜ ਕੱਲ ਡਿਸਕ ਦੀਆਂ ਪ੍ਰੋਬਲਮ ਨਿਕਲੀ ਦੀਆਂ ਬੈਠ ਬੈਠ ਕੇ ਜਿਹੜੀ ਰੀੜ ਦੀ ਹੱਡੀ ਹੁੰਦੀ ਹੈ ਉਹ ਥੋੜ੍ਹੀ ਘੱਸਣੀ ਸਟਾਰਟ ਹੋ ਜਾਂਦੀ ਹੈ
ਹਾਂਜੀ
ਹਾਂਜੀ ਤੇ ਉਹਦੀ ਵਜ੍ਹਾ ਨਾਲ ਹੀ ਅੱਜ ਕੱਲ੍ਹ ਦਰਦਾਂ ਫੇਰ ਅਸੀਂ ਜਿਸ ਤਰ੍ਹਾਂ ਆਪਣੀ ਮਤਲਬ ਕੰਮ ਕਰਦੇ ਹਾਂ ਸਰਵਾਈਕਲ ਦੀ ਅੱਜ ਕੱਲ੍ਹ ਕਿੰਨੀ ਚੱਲ ਗਈ ਹੈ ਅਜ ਨਿੱਕੇ ਨਿੱਕੇ ਬੱਚਿਆਂ ਨੂੰ ਸਰਵਾਈਕਲ ਕਿ ਬੱਚਿਆਂ ਨੇ ਨਾ ਪੂਰਾ ਦਿਨ ਪੜ੍ਹਨਾ ਹੁੰਦਾ ਹੈ ਪੂਰੇ ਦਿਨ ਐਮੇ ਫਰੀ ਇਸ ਕਰਕੇ ਕਿਤਾਬਾਂ ਦੇ ਵਿੱਚ ਮੁੰਡੀ ਕੀਤੀ ਦੀ ਹੁੰਦੀ ਹੈ ਤੇ ਉਹਦੇ ਨਾਲ ਅੱਜ ਕੱਲ੍ਹ ਨਿੱਕੇ ਨਿੱਕੇ ਬੱਚੇ ਸੇ ਸਰਵਾਈਕਲ ਤੋਂ ਇੰਨੀ ਜ਼ਿਆਦਾ ਮੁਸ਼ਕਿਲ ਪਈਦੀ ਹੈ ਪ੍ਰੋਬਲਮ ਆਈ ਸਰਵਾਈਕਲ ਦੀ
ਜੀ ਉਹ ਗੱਲ ਤੇ ਛੱਡੋ ਭੈਣਜੀ ਤੇ ਡਾਕਟਰੀ ਵੀ ਚੰਗੇ ਨੀ ਆ ਅੱਜ ਕੱਲ ਓ ਵੀ ਡਾਕਟਰ ਵੀ ਬਸ ਖਾਊ ਨੇ ਫੀਸਾਂ ਠੱਗ ਰਹੇ ਨੇ
ਅੱਜ ਕੱਲ ਤੁਸੀਂ ਦੇਖੋ ਕਿੰਨਾ ਇਹਨਾਂ ਨੇ ਵਪਾਰ ਬਣਾਇਆ ਵਾ ਇੱਕ ਪਰਚੀ ਤੇ ਹਾਂਜੀ ਇੰਨੀ ਦੇਰ ਹੀ ਦੇਖਣਾ ਹੈ ਉਸ ਤੋਂ ਬਾਅਦ ਫੇਰ ਪੰਜ ਸੌ ਦੀ ਪਰਚੀ ਕਟਾਓ ਇੰਨੇ ਦੀ ਪਰਚੀ ਕੱਢੋ ਤੁਸੀਂ ਤਾਂ ਫੇਰ ਸੱਤ ਦਿਨ ਦਸ ਦਿਨ ਬੋਲਦੇ ਪਏ ਨਾ ਸਾਡੇ ਇੱਥੇ ਆ ਉਹ ਬਸ ਹਫ਼ਤੇ ਬਾਅਦ ਹੀ ਚਲੋ ਐਵੇਂ ਕਰ ਦਿੰਦਾ ਬੜਾ ਉਹ ਹੈ ਮਤਲਬ ਹੈ ਵਧੀਆ ਬੁੱਢਾ ਡਾਕਟਰ ਸਈ ਹੈ ਕਾਫੀ ਬੜਾ ਪੁਰਾਣਾ ਹੈ ਲੇਕਿਨ ਮਤਲਬ ਬੜਾ ਠੱਗਦੇ ਪਏ ਐ ਅੱਜ ਕੱਲ੍ਹ ਦੋ ਸੌ ਢਾਈ ਸੌ ਫੀਸ ਹੋਏ ਤੇ ਇੰਨੀ ਚੁੱਭਦੀ ਨੀ ਹੈ
ਜੀ ਓ ਤੇ ਹੈ।
ਛੇ ਸੌ, ਅੱਠ ਸੌ, ਅੱਠ ਸੌ, ਫੀਸਾਂ ਕੀਤੀ ਦੀਆਂ ਡੋਕਟਰ ਨੇ। ਫਿਰ ਨਾ ਦਵਾਈ ਵੀ ਕੁਛ ਅਲੱਗ ਈ ਲਿਖ ਕੇ ਦਿੰਦੇ। ਓ ਵੀ ਇੰਨੀਆਂ ਮੈਗੀਆਂ।
ਹਾਂਜੀ ਤੁਆਡੇ ਓਥੇ ਤਾਂ ਫਿਰ ਵੀ ਠੀਕ- ਕਿਵੇਂ ਸਾਡੇ ਏਥੇ ਤੇ ਭੈਣ ਜੀ ਅੱਠ ਸੌ -ਅੱਠ ਸੌ, ਹਜ਼ਾਰ -ਹਜ਼ਾਰ ਰੁਪਏ ਫੀਸਾਂ ਈ ਏ ਡਾਕਟਰ ਦੀ ਬਸ। ਕੰਨਸਲਟੇਸ਼ਨ ਫੀਸ।
ਵੀ ਹੁਣ ਹੋਕੇ ਤੇ ਸਾਡੇ ਵੀ ਬੜੀਆਂ
ਤੇ ਉਸ ਤੋਂ ਬਾਦ- ਹਾਂ -ਜੀ ਤੇ ਇਸ ਤੋਂ ਬਾਦ ਜੇੜੀ ਉਹ ਦਵਾਈ ਦਿੰਦੇ ਨੇ। ਦਵਾਈ ਵੀ ਐਸੀ ਦਵਾਈ ਲਿਖਦੇ ਨੇ ਪਤਾ ਨੀ ਪੂਰੀ ਮਾਰਕੀਟ 'ਚੋਂ ਨੀ ਮਿਲਦੀ। ਓਨਾਂ ਦੇ ਕੋਲ ਈ ਮਿਲਦੀ ਐ।
ਅੱਛਾ- ਅੱਛਾ- ਅੱਛਾ
ਮਤਲਬ ਤੁਸੀਂ ਮਤਲਬ ਚਾਹ ਕੇ ਵੀ ਤੁਸੀਂ ਅਗਰ ਬੋਲੋ ਕੀ ਮੈਂ ਬਾਰੋਂ ਲਵਾਂ, ਥੋੜ੍ਹਾ ਡਿਸਕਾਊਂਟ ਮਿਲ ਜਾਵੇ ਜਾਏਗਾ। ਬਟ ਓ ਦਵਾਈ ਤੁਹਾਨੂੰ ਮਿਲੇਗੀ ਨੀ ਮਾਰਕੀਟ 'ਚ। ਫਿਰ- ਤਾਨੂੰ ਅੰਤ ਵਿਚ ਆ ਕੇ ਓਹਨਾਂ ਕੋਲ ਈ ਲੈਣੀ ਪੈਂਦੀਆਂ ਦਵਾਈਆਂ।
ਅੱਛਾ
ਤੇ ਦਵਾਈਆਂ 'ਚ ਵੀ ਓਨਾਂ ਦੀ ਕਮਿਸ਼ਨ ਹੁੰਦੀ ਹੈ।
ਹਾਂਜੀ ਹਾਂਜੀ ਬੜਾ ਈ ਅੱਜ ਕੱਲ ਐ। ਕਿਉਂਕਿ ਸਾਰੇ ਮਿਲੀ ਭਗਤ ਹੁੰਦੀ ਐ ਏਨਾਂ ਦੀ। ਓ ਜਿਹੜੇ ਦੁਕਾਨ ਵਾਲੇ ਹੁੰਦੇ ਨੇ। ਪੈਲੇ ਈ ਬੋਲੇ ਦਾ ਹੁੰਦਾ ਕੀ ਤੁਸੀਂ ਇਹੀਓ ਦਵਾਈ ਲਿਖਣੀ ਆ। ਜੇੜੀ ਕਿੱਥੋਂ ਮਿਲੇ ਨਾ, ਹੋਰ ਓ ਓਦੇ ਕੋਲ ਹੀ ਮਿਲੇ, ਤੇ ਫੇਰ- ਪਰ ਵੀ ਜਿੰਨਾ ਮਰਜ਼ੀ ਹੋਏ ਥੋਡੀ ਵਲੀ ਗੱਲ, ਜਿੰਨਾ ਮਰਜ਼ੀ ਲੱਭ ਲੀਏ ਹੈ ਨੀ ਲੱਭਦੀ ਦਵਾਈ ਓ ਵਲੀ।
ਓ ਤੇ ਹੈ ਭੈਣਜੀ, ਅੱਜ ਕੱਲ੍ਹ ਜੇੜਾ ਬ੍ਰੈਸ਼- ਭ੍ਰਾਚਾਰ ਐ, ਜੇੜੀ ਕਰਪਸ਼ਨ ਐ, ਓ ਹਰ ਕਿਸੇ ਵਿੱਚ ਆ ਗਈ ਏ ਭੈਣ ਜੀ, ਤੁਸੀਂ ਮੰਨੋਗੇ ਨੀ- ਥੋਡ, ਮਤਲਬ- ਹੁਣ ਤੇ ਅੱਜ ਦੀ ਡੇਟ 'ਚ ਫਿਰ ਵੀ ਥੋੜ੍ਹੀ ਕੰਟਰੋਲ ਐ, ਨਈ ਤੇ ਪੈਲੇ ਜ਼ਮਾਨੇ 'ਚ ਕਿੰਨੀ ਭ੍ਰਸ਼ਟਾਚਾਰ ਹੁੰਦੀ ਸੀ।
ਬੋ ਜਾਦਾ ਹੁੰਦੀ ਸੀ। ਹੋਰ ਮੈਂ ਤੁਆਡੇ ਕੋਲ ਨਾ ਪੁੱਛਣਾ ਸੀ, ਕੀ ਤੁਸੀਂ ਕੀ ਕੈਂਦੇ ਓ, ਮੈਂ ਨਾ ਡਰਾਈਵਿੰਗ ਲਾਇਸ- ਸੰਸ ਦਾ ਹਾਂ ਅਪਲਾਈ ਕਰਨਾ, ਤੇ ਮੈ- ਥੋੜਾ ਸਮਝ ਨੀ ਆਂਦਾ, ਮੈਂ ਸੋਚਿਆ ਕੀ ਚਲੋ ਪੈਲੇ ਥੋੜ੍ਹੀ ਨਾ ਡਰਾਈਵਿੰਗ ਸਿੱਖ ਲੈਂਦੀ ਆਂ। ਸਕੂਟੀ ਤੇ ਮੈਂ ਚਲਾ ਲੈਂਦੀ ਆ ਵਧੀਆ, ਪਰ ਥੋੜ੍ਹਾ ਮੈਨੂੰ ਨਾ ਗੱਡੀ- ਕਿਆ ਗੱਡੀ ਹੈ, ਪਾਪਾ ਦੀ ਤੇ ਚਲੋ ਸਿੱਖ ਲੈਣਦੇ, ਕਿੱਥੇ ਅੱਜ ਕੱਲ੍ਹ ਆਣਾ ਜਾਣਾ ਹੁੰਦਾ ਐ, ਲੈ ਕੇ ਜਾਣਾ ਪੈਂਦਾ ਐ। ਤੇ ਆਣੀ, ਆਣੀ ਚਾਈਦੀ ਐ। ਤੇ- ਕੋਈ ਡਰਾਈਵਿੰਗ ਸਕੂਲ ਹੋਏ, ਜਿੱਥੋਂ ਬੰਦਾ ਗੱਡੀ ਸਿੱਖ ਸਕੇ?
ਨਈ ਐ ਡਰਾਈਵਿੰਗ ਸਕੂਲ ਤੇ ਬੜੇ ਹੁੰਦੇ ਐ, ਤੁਸੀਂ ਆਪਣੇ ਸੈਅਰ ਪਤਾ ਕਰੋ। ਮਾਰੂਤੀ ਦਾ ਬੜਾ ਈ ਫੇਮਸ- ਤੇ ਓ ਹਰ ਸਾਲ, ਹਰ ਜਗ੍ਹਾ ਈ ਐ ਵੈਸੇ ਮਾਰੂਤੀ ਡਰਾਾਈਵਿੰਗ ਇੰਸਟੀਚਿਊਟ ਤੇ। ਤੇ ਮੇਰੀ ਛੋਟੀ ਭੈਣ - ਅ ਓਨੇ ਵੀ ਮਤਲਬ- ਓਨੇ ਵੀ ਸਿੱਖੀ ਸੀ ਡਰਾਵਿੰਗ, ਓਨੇ ਵੀ ਏਥੋਂ ਈ ਸਿੱਖੀ ਸੀ ਮਾਰੂਤੀ ਇੰਸਚਿਊਟ ਤੋਂ।
ਅੱਛਾ ਅੱਛਾ, ਵਧੀਆ ਸਿਖਾਂਦੇ ਆ?
ਹਾਂ ਵਧੀਆ ਸੀਖਾਂਦੇ ਨੇ, ਮਹੀਨੇ 'ਚ ਓਨੂੰ- ਡਰਾਈਵਿੰਗ ਸਿਖਾ ਦਿੱਤੀ ਸੀ, ਓਨਾਂ ਨੇ।
ਅੱਛਾ, ਤੇ ਜਿਸਰਾ ਰਿਵਰਸ-
ਵਿ ਕਰਨਾ, ਹਾਂਜੀ ਹਾਂਜੀ ਸਭ ਸਿਖਾਇਆ ਸੀ ਓਨੂੰ।
ਅੱਛਾ, ਅੱਛਾ।
ਤੇ ਅ ਪਤਾ ਨੀ ਅੱਠ ਜ਼ਾਰ ਆ ਕੁਛ ਰੁਪਇਆ ਲਿੱਤਾ ਸੀ, ਇੱਕ ਮੀਨੇ ਦੀ ਟ੍ਰੇਨਿੰਗ ਦਿੱਤੀ ਸੀ।
ਅੱਛਾ, ਇੱਕ ਮਹਨਾ ਪੂਰਾ?
ਹਾਂਜੀ ਹਾਂਜੀ ਇੱਕ ਮੀਨਾ ਪੂਰਾ, ਈ ਓ ਏ ਇੱਕ ਦੋ ਘੰਟੇ ਵਸਤੇ ਲੈ ਕੇ ਜਾਂਦੇ ਸੀ ਓ।
ਅੱਛਾ। ਤੇ ਮਤਲਬ ਲੈ ਕੇ ਕਿੱਥੇ ਜਾਂਦੇ ਆ, ਮੇਨ ਸੜਕ ਦੇ ਉੱਤੇ ਹੀ ਆ ਕੋਈ ਗਰਾਉਂਡ ਸ਼ਰਾਊਂਡ 'ਚ ਹੀ
ਨਹੀਂ, ਪਹਿਲੇ ਤੇ ਉਹ ਗਰਾਉਂਡ ਤੋਂ ਸ਼ੁਰੂ ਕਰਦੇ ਨੇ ਕੋਈ ਉਹਨਾਂ ਕੋਲ ਖੁੱਲੀ ਗਰਾਉਂਡ ਹੁੰਦੀ ਹੈ, ਪਹਿਲੇ ਖੁੱਲੀ ਗਰਾਉਂਡ 'ਚ ਚਲਉਂਦੇ ਨੇ ਤੇ ਅਗਰ ਦੇਖਦੇ ਆ ਕਿ ਬੱਚੇ ਨੂੰ ਆ ਗਿਆ, ਬਰੇਕ ਕਿਸ ਤਰ੍ਹਾਂ ਦੇਣੀ ਹੈ, ਐਸਲਰੇਟ ਕਿੰਨਾ ਦਬਾਨਉਣਾ ਹੈ ਕਿਸ ਤਰ੍ਹਾਂ ਗੇਅਰ ਬਦਲਣੇ, ਦੇਖ -ਦੇਖ ਬੱਚੇ ਨੂੰ ਇਹ ਸਭ ਆ ਗਿਆ ਅਤੇ ਫਿਰ ਉਸ ਤੋਂ ਬਾਅਦ ਉਹ ਬੱਚੇ ਨੂੰ, ਰੋਡ 'ਤੇ ਲੈ ਕੇ ਜਾਂਦੇ ਨੇ, ਰੀਅਲ ਲਾਈਫ ਐਕਸਪੋਜਰ ਦੇਣ ਵਾਸਤੇ
ਮਤਲਬ ਅਹ ਰੋਡ ਦੇ ਉੱਤੇ ਬੱਚੇ ਨੂੰ, ਉਸ ਟਾਈਮ ਸਮਝ ਨਾ ਆਏ ਟ੍ਰੈਫਿਕ ਵਗੈਰਾ 'ਚ ਤੇ ਐਮਰਜੈਂਸੀ 'ਚ ਉਹ ਕੀ ਕਰਦੇ ਆ ਫਿਰ?
ਨਹੀਂ- ਨਹੀਂ ਉਹਨਾਂ ਦੇ ਨਾਲ ਹੀ ਨਾ, ਮਤਲਬ ਇੱਕ ਬੰਦਾ ਬੈਠਿਆ ਹੁੰਦਾ
ਅੱਛਾ।
ਅਤੇ ਬਰੇੇਕ ਉਹਦੇ ਕੋਲ ਵੀ ਹੁੰਦੀ ਹੈ, ਮਤਲਬ ਉਹ ਗੱਡੀ ਇਸ ਹਿਸਾਬ ਦੀਨ ਉਹਨਾਂ ਨੇ ਕਰਵਾਈ ਹੁੰਦੀ ਹੈ ਕਿ ਜੋਦੋਂ ਚਲਾਉਂਦਾ ਪਿਆ, ਉਹਦੇ ਕੋਲ ਵੀ ਬਰੇੇਕ ਔਰ ਐਸਲਰੇਸ਼ਨ ਹੁੰਦਾ, ਐਸਲੇਰੇਟ ਹੁੰਦਾ ਅਤੇ ਜਿਹੜੇ ਨਾਲ ਬੈਠੇ ਦਾ ਦੂਸਰੀ ਡਰਾਈਵਿੰਗ ਸੀਟ 'ਤੇ, ਉਹਦੇ ਕੋਲ ਵੀ ਬਰੇੇਕ ਦਾ ਕੰਟਰੋਲ ਹੁੰਦਾ।
ਅਸੀਂ ਬ੍ਰੇਕ ਦਾ ਕੰਟਰੋਲ
ਬਰੇਕ ਦਾ ਕੰਟਰੋਲ ਤੇ ਅਸਲ ਵੇਟ, ਉਹਦੇ ਕੋਲ ਵੀ ਹੁੰਦਾ
ਅੱਛਾ-ਅੱਛਾ ਰੇਸ ਦਾ ਵੀ ਹੁੰਦਾ ਤੇ, ਬ੍ਰੇਕ ਦਾ ਵੀ ਹੁੰਦਾ
ਪ੍ਰੇਜ਼ ਜਾਂ ਬਰੇੇਕ ਉਨੇ ਮਤਲਬ, ਸਿਲਿੰਡ ਅਗਰ ਅਪਲਾਈ ਨਹੀਂ, ਕਰ ਪਾਉਦਾ ਜਾਂ ਫਿਰ ਅੱਛਾ ਏਕ ਦਮ ਅਗੋਂ ਗੱਡੀ ਆ ਜਾਂਦੀ ਹੈ, ਅਤੇ ਜੋ ਨਾਲ ਬੈਠਾ ਹੁੰਦਾ ਹੈ, ਜੋ ਸਿਖਾਉਂਦਾ ਹੈ ਉਹ ਬ੍ਰੇਕ ਅਪਲਾਈ ਕਰ ਲੈਂਦਾ ਹੈ, ਔਰ ਸੇਫਟੀ ਪਰਪਜ਼ ਦੇ ਵਾਸਤੇ ਵੀ ਇਹ ਹੁੰਦਾ ਹੈ
ਅੱਛਾ ਚਲੋ, ਇਹ ਤੇ ਫਿਰ ਵਧੀਆ ਏ, ਫਿਰ ਕੋਈ ਜ਼ਿਆਦਾ ਟੈਨਸ਼ਨ ਨਹੀਂ ਹੈ ਮੈਨੂੰ ਵੀ, ਇਉਹ ਟੈਨਸ਼ਨ, ਹੁੰਦੀ ਪਈ ਸੀ ਮੈਂ ਪਤਾ ਨੀ, ਕੁਛ ਡਰ ਵੀ ਹੁੰਦਾ ਨਾ ਥੋੜਾ, ਦਿਲ ਚ ਕੁਛ ਹੋਣ
ਹਾਂਜੀ, ਉਹ ਤੇ ਹੈ ਉਹ ਤੇ ਹੈ ਡਰ ਹੈ, ਲੇਕਿਨ ਮਤਲਬ ਤੁਸੀਂ ਜਿੰਨਾ ਚਿਰ ਆਪਣੇ ਡਰ ਨੂੰ ਮਤਲਬ ਘੱਟ ਨਹੀਂ ਕਰੋਗੇ, ਤੇ ਕਿਸ ਤਰ੍ਹਾਂ ਅੱਗੇ ਵੱਧੋਗੇ
ਹਾਂਜੀ, ਉਹ ਤੇ ਹੈ ਉਹ ਤੇ ਸਿੱਖਣੀ ਪੈਣੀ ਹੈ ਕਿਉਂਕਿ, ਅੱਜ -ਕੱਲ੍ਹ ਜਿਹੋ ਜਿਹਾ ਹਾਲਾਤ ਹੈ ਕਿਸਨੂੰ, ਅਸੀਂ ਬਾਰ -ਬਾਰ ਨਹੀਂ ਬੋਲ ਸਕਦੇ ਵੀ ਹਾਂਜੀ, ਸਾਨੂੰ ਛੱਡਣ ਜਾਓ ਸਾਨੂੰ ਲੈਣ ਆਓ, ਔਰ ਅੱਜ- ਕੱਲ੍ਹ ਦੇ ਆਪਣੇ ਸਕੇ ਭੈਣ ਭਰਾ ਵੀ ਇੱਕ ਵਾਰੀ ਛੱਡਦੇ ਆ, ਤੇ ਦੂਸਰੀ ਵਾਰ ਸੌ ਗੱਲਾਂ ਸੁਣ ਲੋ ਆਪਣਾ ਆਉਣਾ ਚਾਹੀਦਾ ਕਿਉਂਕਿ, ਕਿਸੇ ਦੀ ਗੱਲ ਹੀ ਨਹੀਂੀ ਸੁਣਨੀ
ਜੀ, ਹੋ ਤੇ ਹੈ
ਕਿਉਂਕਿ, ਪਹਿਲੇ ਲੋਕੀ ਫੇਰ ਸੁਣ ਲੈਂਦੇ ਸੀ ਗੱਲ, ਅੱਜ- ਕੱਲ੍ਹ ਦੇ ਬੱਚੇ ਨਾ ਥੋੜ੍ਹੇ ਉਹ ਕਿਸੇ ਦੀ, ਗੱਲ ਸੁਣਨਾ ਪਸੰਦ ਨਹੀਂ ਕਰਦੇ ਤੇ ਇਸ ਤੋਂ ਵਧੀਆ ਮੈਂ ਕਿਹਾ, ਚਲੋ ਥੋੜਾ ਹਣ ਸਿੱਖ
ਕੱਲ੍ਹ ਦੀ ਜਿਹੜੀ ਮੈਂ ਦੇਖਿਆ, ਅਜ -ਕੱਲ ਦੀ ਜਿਹੜੀ ਮਹਿਲਾਏ ਹੈਂ ਉਹ ਇੰਡੀਪੈਂਡੈਂਟ ਬਣਨਾ ਚਾਹੁੰਦੇ, ਉਹ ਕਿਸੇ ' ਡਿਪੈਂਡ ਨਹੀਂ ਰਹਿਣਾ ਚਾਹੁੰਦੇ ਹੈ, ਬੜੀ ਤੁਹਾਡੀ ਮਤਲਬ ਅੱਛੀ ਸੋਚ ਹੈ
ਹਾਂਜੀ, ਹੋਰ।
ਤੁਸੀਂ, ਉਹ ਟੂ ਵੀਲਰ ਚਲਾ ਲੈਂਦੇ ਹੋ?
ਹਾਂਜੀ -ਹਾਂਜੀ ਹਾਂਜੀ, ਸਕੂਟੀ ਵਗੈਰਾ ਮੈਂ, ਬੜੀ ਵਧੀਆ ਚਲਾ ਲੈਂਦੀ ਹਾਂ
ਤੇ ਉਹਦਾ ਤੁਹਾਡਾ, ਲਾਇਸੈਂਸ ਬਣਿਆ ਦਾ?
ਹਾਂਜੀ ਮੈਂ, ਟਰਾਏ ਦਿੱਤੀ ਸੀ ਤੇ, ਫਿਰ ਮੈਂ ਲਾਇਸੈਂਸ ਬਣ ਗਿਆ ਸੀ
ਅਤੇ ਕੋਈ ਨਹੀਂ, ਫਿਰ ਤੁਸੀਂ ਗੱਡੀ 'ਚ ਵੀ ਪਹਿਲੇ ਤੁਸੀਂ ਡਰਾਈਵਿੰਗ ਲਾਇਸੈਂਸ, ਡਰਾਈਵਿੰਗ ਇੰਸਟੀਚਿਊਟ ਤੋਂ ਇੱਕ ਵਾਰੀ, ਸਿੱਖ ਲਓ ਗੱਡੀ ਇੱਕ ਮਹੀਨਾ, ਲਗਾ ਕੇ
ਏ ਸੀ ਨਾ ਕਿ, ਪਹਿਲੇਾਂ ਮੈਂ ਸਿੱਖਦੀ ਹਾਂ ਫੇਿਰ, ਟਰਾਏ ਦਿੰਦੀ ਹਾਂ
ਹਾਂਜੀ- ਹਾਂਜੀ ਨਹੀਂ, ਪਹਿਲੇ ਨਹੀਂ- ਨਹੀਂ ਉਹ ਐਵੇਂ ਤੁਸੀਂ ਪੈਸੇ ਵੇਸਟ ਕਰੋਗੇ
ਹਾਂਜੀ।
ਅਤੇ ਪਹਿਲੇ ਤੁਸੀਂ ਇੱਕ ਮਿੰਟ, ਚੰਗੀ ਤਰ੍ਹਾਂ ਪਹਿਲੇ ਅਪਲਾਈ ਕਰੋ ਅਤੇ ਚੰਗੀ ਤਰ੍ਹਾਂ ਡਰਾਈਵਿੰਗ ਸਿੱਖੋ
ਹਾਂਜੀ।
ਤੇ ਉਸ ਤੋਂ ਬਾਅਦ ਡਰਾਈਵਿੰਗ ਇੰਸਟਿਊਟ ਤੋਂ ਬਾਅਦ, ਆਪਣੇ ਤੁਸੀਂ ਕਹਿੰਦੇ ਵੀ, ਤੁਹਾਡੇ ਕੋਲ ਵੀ ਕਾਰ ਹੈ ਡੈਡੀ ਜੀ ਕੋਲ ਤੇ ਉਹਨਾਂ ਨਾਲ, ਥੋੜ੍ਹਾ ਚੱਕਰ -ਚੁੱਕਰ ਲਾਉਣ ਜਾਓ ਤੇ, ਜਿੱਥੇ ਤੁਸੀਂ ਦੇਖਿਆ ਤੁਸੀਂ ਸਹੀ ਚਲਾ ਲੈਂਦੇ ਹੋ ਤੇ, ਉਸ ਤੋਂ ਬਾਅਦ ਤੁਸੀਂ ਕੀ ਕਰੋ ਤੇ ਤੁਸੀਂ ਅ ਅਪਲਾਈ ਕਰ ਦਿਉ, ਲਾਇਸੈਂਸ ਵਾਸਤੇ ਵੀ
ਹਾਂਜੀ, ਹੁਣ ਮੈਂ ਇਹੀਓ ਕਰਨਾ ਪੈ ਗੋ
ਕਿਉਂਕਿ, ਲਾਇਸੈਂਸ ਵੀ ਬੜੀ ਜਰੂਰੀ ਏ, ਅਗਰ ਤੁਸੀਂ ਪਕੜੋਗੇ ਤਾਂ, ਤੁਹਾਡੇ ਕੋਲ ਲਾਇਸੈਂਸ ਨਹੀਂ ਹੋਏਗਾ, ਨਵੇਂ ਚਲਾਨ ਹੋ ਜਾ ਪੰਜ
ਜ਼ਰੂਰੀ ਨੀ ਨਾ, ਲਾਇਸੈਂਸ ਵੀ ਹੋਣਾ ਚਾਹੀਦਾ
ਹਾਂਜੀ -ਹਾਂਜੀ ਲਾਇਸੈਂਸ ਤੇ ਪਹਿਲੇ ਜੀ।
ਹਾਂਜੀ।
ਤੇ ਕੋਈ ਨਈ ਤੁਸੀਂ ਮਤਲਬ ਚੰਗੀ ਤਰ੍ਹਾਂ ਪਹਿਲੇ ਐਨਰੋਲ ਜ਼ਰਾ ਪੁੱਛ ਲੋ, ਦੋ-ਤਿੰਨ ਪਰਾਵਿੰਗ ਇੰਸੀਟੂਟ ਤੋਂ ਪੁੱਛ ਲੋ। ਉਨਾਂ ਦੀ ਫੀਸਾਂ ਦੇਖ ਲਓ ਕਿੰਦੀ ਘੱਟ ਹੈ ਕਿੰਦੀ ਜ਼ਿਆਦਾ ਹੈ ਫੇਰ ਤੁਸੀਂ ਉਸੀ ਹਿਸਾਬ ਨਾਲ ਐਨਰੋਲ ਕਰੋ ਫਿਰ ਤੁਹਾਡਾ ਜਿਸ ਤਰ ਡਰਾਈਵਿੰਗ ਦਾ ਕੋਰਸ ਕੰਪਲੀਟ ਹੋ ਜਾਵੇ ਤੁਸੀਂ ਲਾਇਸੈਂਸ ਵਾ਼ਸਤੇ ਵੀ ਅਪਲਾਈ ਕਰਦੋ।
ਠੀਕ ਹੈ ਜੀ, ਬਸ ਇਹੋ ਪੁੱਛਣਾ ਸੀ ਮੈਂ ਸ਼ੁਕਰੀਆ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ।
ਚਲੋ ਜੀ, ਕੋਈ ਨੀ ਸਤਿ ਸ੍ਰੀ ਅਕਾਲ ਜੀ, ਧੰਨਵਾਦ ਠੀਕ ਹੈ।